ਕੀ ਹਾਲ ਚਾਲ ਹੈ ਤੁਹਾਡੇ?
ਵਧੀਆ ਜੀ, ਵਧੀਆ ਤੁਸੀਂ ਦੱਸੋ ਠੀਕ ਹੋ?
ਹਾਂਜੀ, ਬਹੁਤ ਵਧੀਆ ਜੀ ਤੁਸੀਂ ਸੁਣਾਓ?
ਬਸ ਵਧੀਆ ਜੀ ਵਧੀਆ ਹੋਰ ਦੱਸੋ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ, ਕਿ ਮਤਲਬ ਮੇਰੇ ਹੁਣੇ ਬੈਠੇ ਬੈਠੇ ਨਾ ਤੁਹਾਡੀ ਕੋਲ ਆਈ ਤੇ ਮੈਨੂੰ ਮਤਲਬ ਹੈ ਮਾਇਡ ਚ ਆ ਗਈ ਗੱਲ ਦੇਖਿਓ ਮੈਨੂੰ ਨਾ ਰਾਤ ਨੂੰ ਨੀਂਦ ਨੀ ਆਉਂਦੀ ਜਿਵੇਂ ਤੇ ਮੇਰਾ ਬੜਾ ਹੀ ਸਵੇਰੇ ਹੈਡਕ ਜਿਹਾ ਰਹਿੰਦਾ ਸਿਰ ਦਰਦ ਜਾਂ ਚੱਕਰ ਜਿ ਸਿਰ ਨੂੰ ਚੜਦੇ ਰਹਿੰਦੇ ਨੇ
ਹ ਤੁਸੀਂ ਸਹੀ ਟਾਈਮ ਤੇ ਸੁਣਦੇ ਨੀ ਹੈਗੇ, ਤਾਂ ਕਰਕੇ ਨੀ ਆਉਂਦੀ
ਹੋ ਸਕਦਾ ਬੱਚਿਆਂ ਨਾਲ ਲੇਟ ਹੋ ਜਾਈਦਾ ਹੈ ਕਿ ਚਲੋ ਮਤਲਬ ਕਾਰੋਬਾਰ ਵਾਲੇ ਵੀ
ਸਹੀ ਗੱਲ ਹੈ, ਤੁਹਾਨੂੰ ਪਤਾ ਹੈ ਹਰ ਕੋਈ ਕਹਿੰਦਾ, ਡਾਕਟਰ ਵੀ ਕਹਿੰਦਾ ਹੈ ਤੇ ਹਕੀਮ ਵੀ ਕਹਿੰਦੇ ਸਾਰੇ ਇਹੀ ਕਹਿੰਦੇ ਆ ਕੇ ਸੱਤ- ਅੱਠ ਘੰਟੇ ਤੁਸੀਂ ਨੀਂਦ ਪੂਰੀ ਕਰੋ
ਹਾਂਜੀ
ਕਰ ਜੇ ਨੀਂਦ ਤੁਸੀਂ ਕੋਸ਼ਿਸ਼ ਕਰਿਆ ਕਰੋ ਨੀਂਦ ਆਏਗੀ ਕਿਉਂ ਨਹੀਂ ਆਏਗੀ ਜੇ ਆਪਾਂ ਸਾਰਾ ਦਿਨ ਆਪਾਂ ਥਕਾਵਟ ਹੁੰਦੀ ਹੈ ਆਪਾਂ ਥੱਕ ਕੇ ਘਰੇ ਰਹ ਬਹਿੰਦੇ ਹਾਂ ਜਦੋਂ ਤੇ ਆਪਾਂ ਨੂੰ ਆਪ ਆਪੇ ਹੀ ਨੀਂਦ ਆ ਜਾਂਦੀ ਹੈ ਜਦੋਂ ਆਪਾਂ ਥੱਕੇ ਹੁੰਦੇ ਹਾਂ
ਇਹ ਵੀ ਗੱਲ ਤੁਹਾਡੀ ਠੀਕ ਹੈ
ਕੋਸ਼ਿਸ਼ ਕਰਿਆ ਕਰ ਕਿ ਦਿਮਾਗ ਜਦ ਤੱਕ ਤੁਹਾਡਾ ਦਿਮਾਗ ਨੀ ਸੋਏਗਾ ਨਾ, ਉਦੋ ਤੱਕ ਨੀਂਦ ਨੀ ਆਏਗੀ
ਬਿਲਕੁਲ ਸਹੀ ਗੱਲ ਹੈ ਨਾ ਮੈਂ ਤਾਂ ਵਿੱਚੋਂ ਜੇ ਦਵਾਈ ਲੈਣ ਲੱਗ ਗਈ ਨੀਂਦ ਵਾਲੀ ਪਰ ਮੈਂ ਡਾਕਟਰਾਂ ਕੋਲ ਗਈ ਨਾ ਉਹ ਤਾਂ ਮੈਨੂੰ ਕਹਿੰਦੇ ਕਿ ਨੀਂਦ ਤਾਂ ਬਹੁਤ ਜ਼ਰੂਰੀ ਹੈ ਸਰੀਰ ਵਾਸਤੇ ਜੇ ਨੀਂਦ ਹੀ ਨਹੀਂ ਲਉਗੇ ਤਾਂ ਸਾਰਾ ਦਿਨ ਥਕਾਨ ਵੀ ਰਹੇਗੀ ਚਿੜਚਿੜਾਪਨ ਵੀ ਰਹੂਗਾ ਤੇ ਮਤਲਬ ਸਰੀਰ ਵੀ ਸੁਸਤ ਆਲਸੀ ਭਰਿਆ ਕਿ ਮਤਲਬ ਤੁਹਾਡਾ ਕੋਈ ਕੰਮ ਦੇ ਵਿੱਚ ਜੀਅ ਨਾ ਲੱਗਣਾ ਡਿੱਗਦੇ ਜੇ ਰਹਿਣਾ ਇਹ ਸਾਰੀਆਂ ਪ੍ਰੋਬਲਮਸ ਤੁਹਾਨੂੰ ਆਉਣ ਲੱਗ ਜਾਣਗੀਆਂ
ਜੀ ਬਿਲਕੁਲ-ਬਿਲਕੁਲ ਤੇ ਪੂਰੀ ਨੀਂਦ ਲੈਣੀ ਹੈ ਤੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣਾ ਬਹੁਤ ਜ਼ਰੂਰੀ ਹੈ ਨੀਂਦ ਨਾਲ ਹੀ ਸਰੀਰ ਤੰਦਰੁਸਤ ਬਣਦਾ ਹੈ ਆਰਾਮ ਨਾਲ ਤੁਸੀਂ ਆ ਚੰਗੀ ਨੀਂਦ ਤੁਹਾਡਾ ਸਰੀਰ ਤੇ ਦਿਮਾਗ ਨੂੰ ਆਰਾਮ ਦਿੰਦਾ ਜੇ ਚੰਗੀ ਨੀਂਦ ਤੁਹਾਡੀ ਪੂਰੀ ਹੋਏਗੀ ਕਿਉਂਕਿ ਇਹਦੇ ਨਾਲ ਤੁਸੀਂ ਤੁਸੀਂ ਸਵਸਥ ਰਹੋਗੇ ਸਵੇਰੇ ਉੱਠੋਗੇ ਆਰਾਮ ਨਾਲ ਸਾਨੂੰ ਤਰੋ ਤਾਜ਼ਾ ਸਾਨੂੰ ਦਿਖੇਗਾ ਸਭ ਕੁਛ ਕਿਉਂਕਿ ਤੁਹਾਡੀ ਨੀਂਦ ਪੂਰੀ ਹੋ ਗਈ ਹੈ ਕੋਈ ਤੁਹਾਡੇ ਸਰੀਰ ਚ ਵੀ ਕੋਈ ਦਰਦ ਦੁੱਖ ਨਹੀਂ ਦਰਦ ਤਕਲੀਫ਼ ਹੋਏਗੀ।
ਹਾਂਜੀ ਹਾਂਜੀ ਜਦੋਂ ਪਹਿਲਾਂ ਮੈਨੂੰ ਜਿਵੇਂ ਨੀਂਦ ਪੂਰੀ ਆਉਂਦੀ ਸੀ ਨਾ ਤੇ ਮੇਰਾ ਸਰੀਰ ਵੀ ਦੇਖੋ ਚੁਸਤ ਬਣਾ ਸੀਗਾ ਮੇਰੇ ਚ ਚਿੜਚਿੜਾਪਨ ਵੀ ਨਹੀਂੀ ਸੀ ਮੈਂ ਭੱਜ ਭੱਜ ਕੇ ਸਾਰੇ ਕੰਮ ਨਬੇੜ ਲੈਂਦੀ ਸੀ ਫਿਰ ਦੇਖੋ ਕਿ ਦਿਮਾਗ ਦੇ ਵਿੱਚ ਚੰਗੇ ਵਿਚਾਰ ਵੀ ਆਉਂਦੇ ਸੀ ਨਵੀਆਂ ਆਈਡੀਆਜ਼ ਵੀ ਕ੍ਰੀਏਟ ਹੋਣ ਲੱਗ ਗਏ ਸੀ ਦਿਮਾਗ ਦੇ ਵਿੱਚ ਕਿਉਂਕਿ ਨੀਂਦ ਥਕਾਵਟ ਤਾਂ ਹੁਣ ਜਿਹੜੀ ਦੇਖੋ ਹੁੰਦੀ ਦਿਮਾਗ ਨੂੰ ਵੀ ਹੁੰਦੀ ਤੇ ਸਰੀਰ ਨੂੰ ਵੀ ਹੁੰਦੀ ਹੈ ਦੋਨਾਂ ਪਾਸੇ ਦੇ ਪਰ ਨੀਂਦ ਉਹ ਦੋਵੇਂ ਚੀਜ਼ਾਂ ਨੂੰ ਮਤਲਬ ਸਹੀ ਕਰ ਦਿੰਦੀ ਸੀ ਥਕਾਵਟਾਂ ਨੂੰ
ਬਿਲਕੁਲ-ਬਿਲਕੁਲ ਤੁਹਾਨੂੰ ਪਤਾ ਹੈ ਆਪਾਂ ਕਦੇ ਕਈ ਵਾਰ ਕੀ ਹੁੰਦੇ ਆਾਂ ਆਪਾਂ ਚੀਜ਼ ਰੱਖ ਕੇ ਭੁੱਲ ਜਾਂਦੇ ਹਾਂ ਆਪਣੀ ਯਾਦਾ ਸ਼ਕਤੀ ਵੀ ਘਟਦੀ ਜਾਂਦੀ ਹੈ ਜੇ ਆਪਾਂ ਨੀਂਦ ਵੀ ਪੂਰਾ ਕਰਾਂਗੇ ਠੀਕ ਹੈ ਨਾ ਕਿਉਂਕਿ ਤੁਹਾਨੂੰ ਯਾਦ ਆਸ਼ ਆਪਦੀ ਤੇਜ਼ ਕਰਨ ਵਾਸਤੇ ਨੀਂਦ ਦੀ ਬਹੁਤ ਜ਼ਰੂਰਤ ਮੈਂ ਤਾਂ ਆਪ ਕਈ ਵਾਰੀ ਐਵੇਂ ਹੁੰਦਾ ਕਈ ਵਾਰੀ ਰੱਖ ਕੇ ਭੁੱਲ ਜਾਂਣੀ ਆ ਮੈਂ ਲੈਣ ਕੀ ਜਾਣੀ ਆ ਤੇ ਉੱਥੇ ਜਾ ਕੇ ਭੁੱਲ ਜਾਂਣੀ ਆ। ਉੱਥੇ ਯਾਦ ਆ ਰਹਿੰਦਾ ਕਿ ਮੈਂ ਹਾਂ ਇੱਕ ਇੱਕ ਸੈਕਿੰਡ ਨਹੀਂ ਲੱਗਦਾ ਕੁਝ ਬੁਲਾ ਲਵੇ ਮੇਰੇ ਤੋਂ ਗੱਲ ਭੁੱਲ ਜਾਂਦੀ ਹੈ। ਉਹੀ ਕਹਿੰਦੇ ਜੇ ਨੀਂਦ ਪੂਰੀ ਹੋ ਨਾ ਨੀਂਦ ਕਰਕੇ, ਅੱਖਾਂ ਤੇ ਸਭ ਤੋਂ ਵੱਡਾ ਅਸਰ ਫਿਰ ਦਿਮਾਗ ਤੇ ਕੋਈ ਨਾ ਕੋਈ ਤੁਸੀਂ ਤੁਹਾਡਾ ਸਟਰ੍ਰੈਸ ਹੀ ਰਹਿੰਦਾ, ਹਰ ਵਾਰੀ ਦਿਮਾਗ ਤੇ ਨੀਂਦ ਪੂਰੀ ਹੋਣੀ ਬਹੁਤੂ
ਹਾਂਜੀ ਉਹੀ ਹੈ ਨਾ ਅੱਖਾਂ ਦੇ ਤੇ ਕਾਲੇ ਘੇਰੇ ਬਣੀ ਜਾਂਦੇ ਨੇ ਫੇਿਰ ਹੁਣ ਮੈਂ ਕਦੇ ਮੈਨੂੰ ਫੇਿਰ ਕਿਸੇ ਨੇ ਸਲਾਹ ਦਿੱਤੀ ਕਹਿੰਦੇ ਤੁਸੀਂ ਥੋੜ੍ਹੀ ਬਹੁਤ ਨਾ ਬਹਿ ਕੇ ਆਪਦਾ ਮੈਡੀਟੇਸ਼ਨ ਕਰੋ। ਮੈਡੀਟੇਸ਼ਨ ਕਰੋਗੇ ਤੁਹਾਡਾ ਧਿਆਨ ਲੱਗੇਗਾ ਫੇਿਰ ਤੁਹਾਨੂੰ ਨੀਂਦ ਵੀ ਆਉਣੀ ਸ਼ੁਰੂ ਗੋਲੀ ਤਾਂ ਦੇਖੋ ਜੀ ਇੱਕ ਐਵੇਂ ਇੱਕ ਤਰ੍ਹਾਂ ਦਾ ਉਹੀ ਹੈ ਬਸ ਲੈ ਲਈ ਤਾਂ ਆ ਗਈ ਜੇ ਨਹੀਂ ਲਈ ਤੇ ਫੇਰ ਉਹੀ ਸਾਰੀ ਦਾ ਜਗਰਾਤਾ ਕਰਨ ਵਾਲੀ ਗੱਲ ਹੁਣ ਮੈਂ ਵੀ ਨਾ ਐਵੇਂ ਹਾਂਜੀ ਫਿਰ ਮੈਂ ਹੁਣ ਦਵਾਈ ਵਾਲੀ ਆਦਤ ਤਾਂ ਛੱਡ ਤ ਫਿਰ ਉਹਨੇ ਮੈਂ ਜਿਵੇਂ ਬਸ ਆਪਦੇ ਆਪ ਨੂੰ ਥਕਾਣਾ ਮਤਲਬ ਥਕਾਵਟ ਤਾਂ ਕਰਦੇ ਕੰਮਾਂ ਚ ਹੋ ਹੀ ਜਾਂਦੀ ਹੈ ਤੁਹਾਨੂੰ ਵੀ ਪਤਾ ਪਰ ਫੇਰ ਵੀ ਨੀਂਦ ਲੈਣ ਵਾਸਤੇ ਮੈਂ ਥੋੜ੍ਹੀ ਦੇਰ ਸੈਰ ਵੀ ਕਰਨ ਜਾਣਾ ਕਿਥੇ ਪੈਰਾਂ ਦੀਆਂ ਤਲੀਆਂ ਤੇ ਤੇਲ ਮੰਨਣਾ ਕਿ ਚਲੋ ਨੀਂਦ ਆਉਣੀ ਸ਼ੁਰੂ ਹੋ ਜਾਏ ਤੇ ਹੁਣ ਮਤਲਬ ਮੈਨੂੰ ਥੋੜਾ ਫ਼ਰਕ ਏ
ਨਹੀਂ ਨਹੀਂ ਐਵੇਂ ਬਹੁਤ ਵਧੀਆ ਗੱਲ ਹੈ। ਦੇਖੋ ਨੀਂਦ ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਊਰਜਾ ਦਿੰਦੀ ਹੈ ਜੇ ਆਪਾਂ ਨੀਂਦ
ਹਾਂਜੀ ਬਿਲਕੁਲ ਬਿਲਕੁਲ
ਆਪਣੀ ਨੀਂਦ ਚ ਹਰ ਆਪਣਾ ਮਨ ਹੈ ਜਿਹੜਾ ਉਹ ਤਾਜ਼ਾ ਰਹਿੰਦਾ ਹਮੇਸ਼ਾ ਔਰ ਆਪਾਂ ਖੁਸ਼ ਰਹਿੰਦੇ ਹਾਂ ਜਦੋਂ ਆਪਣੀ ਨੀਂਦ ਪੂਰੀ ਹੋ ਜਾਂਦੀ ਹੈ ਦੇਖੋ ਹੁਣ ਅੱਜ ਕੱਲ੍ਹ ਦੇ ਬੱਚੇ ਅੱਜ ਕੱਲ੍ਹ ਦੇ ਬੱਚਿਆਂ ਦਾ ਕੀ ਹੁੰਦਾ ਬੱਚੇ ਤੇ ਵਿਦਿਆਰਥੀਆਂ ਦਾ ਕੀ ਕੰਮ ਹੈ। ਨੀਂਦ ਪੂਰੀ ਨਹੀਂ ਕਰਦੇ ਉਹ ਬਹੁਤ ਕਈ ਵਾਰ ਕੀ ਹੁੰਦਾ ਹੁਣ ਜੇ ਕੋਈ ਛੁੱਟੀ ਆ ਜਾਵੇ। ਕਹਿਲਓ ਕਿ ਹਫ਼ਤੇ ਦੇ ਵਿੱਚ ਸੈਚਡੇ ਸੰਡੇ ਦੀ ਛੁੱਟੀ ਆ ਜਾਂਦੀ ਤਾਂ ਬੱਚਿਆਂ ਚ ਨਾ ਉਹੀ ਚੀਜ਼ ਦਾ ਦੁਬਾਰਾ ਵਾਪਸ ਸੋਮਵਾਰ ਤੋਂ ਉੱਠਣਾ ਸਕੂਲ ਜਾਣਾ ਔਖਾ ਹੋ ਜਾਂਦਾ ਹੈ। ਉਹਨਾਂ ਦਾ ਡਿਸਟਰਬ ਹੋ ਜਾਂਦਾ, ਬੈਲੈਂਸ ਡਿਸਟਰਬ ਹੋ ਜਾਂਦਾ ਉਹ ਔਖੇ ਹੋ ਜਾਂਦੇ ਨੇ ਕਈ ਵਾਰੀ, ਪਰ ਜੇ ਬੱਚਿਆਂ ਨੂੰ ਉਸੇ ਟਾਈਮ ਆਪਾਂ ਕਈ ਵਾਰ ਆਪਾਂ ਵੀ ਕਹਿ ਦਿੰਦੇ ਹਾਂ ਮਾਂ ਬਾਪ ਕਿ ਨਹੀਂ ਚੱਲ ਕੋਈ ਗੱਲ ਨੀ ਬੱਚਾ ਅੱਜ, ਅੱਜ ਸੋ ਜਾਵੇ ਕੋਈ ਗੱਲ ਨੀ। ਪਰ ਠੀਕ ਹੈ ਨੀਂਦ ਪੂਰੀ ਕਰੋ। ਪਰ ਨੀਂਦ ਨੂੰ ਪੂਰੀ ਕਰੋ ਮੈਂ ਨੀ ਕਹਿੰਣੀ ਤੁਸੀਂ ਬੱਚੇ ਨੂੰ ਜਦੋਂ ਤੁਸੀਂ ਰੂਟੀਨ ਬਣਾਇਆ ਨਾ ਰੂਟੀਨ ਨਾਲ ਖਰਾਬ ਕਰੋ ਆਪ। ਜੇ ਤੁਸੀਂ ਸੱਤ ਵਜੇ ਸਉਂਦੇ ਹੋ ਅੱਠ ਵਜੇ ਸੁਵਾਉਂਦੇ ਹੋ ਰੋਟੀ ਖਵਾ ਕੇ ਤੇ ਉਹਨੂੰ ਉਸੇ ਟਾਈਮ ਤੇ ਸਵਾਓ
ਹਾਂਜੀ-ਹਾਂਜੀ, ਜਿਵੇਂ ਕਿ ਸੱਤ ਅੱਠ ਘੰਟੇ ਦੀ ਨੀਂਦ ਆਪਾਂ ਨੂੰ ਚਾਹੀਦੀ ਹੈ। ਤੇ ਬੱਚਿਆਂ ਨੂੰ ਬੱਚਿਆਂ ਨੂੰ ਵੀ ਨੌ ਕੁ ਘੰਟੇ ਦੀ ਨੀਂਦ ਨੌ ਸਾਢੇ ਅੱਠ ਨੌ ਘੰਟੇ ਦੀ ਨੀਂਦ ਚਾਹੀਦੀ-ਚਾਹੀਦੀ ਹੈ, ਪੜ੍ਹਨ ਵਾਲੇ ਬੱਚੇ ਨੂੰ ਤਾਂ ਨੀਂਦ ਬਹੁਤ ਜ਼ਰੂਰੀ ਹੈ। ਦੇਖੋ ਨੀਂਦ ਤਾਂ ਹਰ ਕਿਸੇ ਨੂੰ ਜ਼ਰੂਰੀ ਹੈ। ਪਰ ਐਂ ਕਿ ਹਰ ਇੱਕ ਨੂੰ ਆਪਦੀ ਨੀਂਦ ਪੂਰੀ ਵੀ ਕਰਨੀ ਚਾਹੀਦੀ ਹੈ ਜੇ ਆਪਦੇ ਸਰੀਰ ਚ ਚੁਸਤਪਨ ਲਿਆਣਾ ਹੈ। ਮਤਲਬ ਆਲਸ ਖ਼ਤਮ ਕਰਨਾ ਹੈ ਦੇਖੋ ਨਾ ਨੀਂਦ ਆਉਣ ਕਰਕੇ ਰੋਗ ਕਿੰਨੇ ਇਕੱਠੇ ਹੋ ਜਾਣਗੇ
ਬਿਲਕੁਲ। ਡਿਪਰੈਸ਼ਨ ਦੀ ਦਵਾਈ ਲੱਗ ਜਾਵੇਗੀ, ਤੁਹਾਨੂੰ ਨੀਂਦ ਦੀ ਦਵਾਈ ਦੇ ਨਾਲ
ਹਾਂਜੀ ਉਹ ਵੀ ਹੋ ਜਾਏਗਾ ਕਿਉਂਕਿ ਜਦੋਂ ਦਿਮਾਗ ਹੀ ਨਹੀ ਸੋਏਗਾ, ਤੇ ਬਸ ਫੇਿਰ ਡਿਪਰੈਸ਼ਨ ਤਾਂ ਹੋ ਹੀ ਜਾਊਗਾ।
ਮਾਈਗ੍ਰੇਨ ਹੋ ਜਾਂਦੀ ਹੈ ਕਦੇ ਕੁਛ, ਕੋਈ ਕੁਛ ਕਦੇ ਬਿਮਾਰੀਆਂ ਇੰਨੀਆਂ ਨੇ ਤੁਸੀਂ ਉਹਨਾਂ ਸਮੱਸਿਆ ਚ ਕਿਉਂ ਪਹਿਨਦੇ ਹੋ। ਇੰਨਾ ਚੰਗਾ ਤੁਸੀਂ ਅੱਜ ਸਰੀਰ ਨੂੰ ਸਿਹਤਮੰਦ ਬਣਾਓ।
ਬਿਲਕੁਲ ਸਹੀ ਗੱਲ ਹੈ ਹਾਂਜੀ।
ਆਪਣਾ ਆਪਣੀ ਰੋਟੀ ਵੀ ਤਾਂਹੀ ਹਜਮ ਹੁੰਦੀ ਹੈ ਜਦ ਤੱਕ ਆਪਾਂ ਆਪਦੀ ਨੀਂਦ ਨਹੀਂ ਪੂਰੀ ਕਰਦੇ। ਨਹੀਂ ਤਾਂ ਉਹ ਵੀ ਡਿਸਟਰਬ ਕਰਦੀ ਹੈ ਅੰਦਰ ਜਾ ਕੇ।
ਕਰਦਾ ਜੀ ਕਰਦਾ ਪਾਚਨ ਸਹੀ ਨਹੀ ਰਹਿੰਦਾ ਆਪਣਾ।
ਜੀ।
ਹਾਂਜੀ-ਹਾਂਜੀ, ਨਹੀਂ-ਨਹੀਂ ਹੁਣ ਤਾਂ ਨਾ ਬਸ ਅਸੀਂ ਵੀ ਬੱਚਿਆਂ ਦਾ ਵੀ ਪੂਰਾ ਧਿਆਨ ਰੱਖੀਦਾ ਪਰ ਕਈ ਕ ਵਾਰ ਹੁਣ ਜਦੋਂ ਦੇਖੋ ਆਪਾਂ ਵਿਆਹ ਸ਼ਾਦੀਆਂ ਤੋਂ ਵਾਪਸ ਆਈਦਾ ਉਹ ਤੇ ਲੇਟ ਹੋ ਜਾਈਦਾ। ਤੇ ਲੇ ਮਤਲਬ ਉੱਥੇ ਖਾਣਾ ਵੀ ਲੇਟ ਖਾਧਾ ਹੁੰਦਾ ਤੇ ਆਪਾਂ ਸੁਣਦੇ ਵੀ ਲੇਟ ਤਾਂ ਅਗਲੇ ਦਿਨ ਸਵੇਰੇ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਸਰੀਰ ਨਾਲ ਕਿਵੇਂ ਆਪਦੇ ਸਰੀਰ ਨਾਲ ਸਹਾਰਦੇ ਪਏ ਹੈ ਨਾ ਸਰੀਰ ਆਪਣਾ ਉਹ ਪ੍ਰੋਪਰ ਕੰਮ ਨੀ ਕਰਦਾ ਗਾ ਕਿਤੇ ਲੱਤਾਂ ਦੁਖਣੀਆਂ ਸ਼ੁਰੂ ਹੋ ਜਾਂਦੀਆਂ ਕਿਤੇ ਸਰ ਦੁੱਖਣਾ। ਨੀਂਦ ਨਾ ਪੂਰੀ ਹੋਣ ਕਰਕੇ ਨਵੀਂ ਬਿਮਾਰੀ ਸਿਰਦੀ ਜੀ ਮਾਈਗ੍ਰੇਨ ਹੋਰ ਹੋਣ ਲੱਗ ਗਿਆ।
ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ ਜੇ ਤੁਸੀਂ ਕਿੱਥਤੇ ਵੀ ਜਾਂਦੇ ਹੋ ਕਿ ਤੇ ਵੀ ਜਾਂਦੇ ਹੋ ਇਹ ਨਹੀਂ ਕਿ ਕਿਤੇ ਵਿਆਹ ਸ਼ਾਦੀ ਤੇ ਆਪਾਂ ਨੂੰ ਆਪਣੇ ਉਵੇਂ ਹੀ ਚੀਨ ਚ ਚਲੋ ਇੱਕ ਘੰਟੇ ਦਾ ਫ਼ਰਕ ਪੈ ਜਾਂਦਾ ਹੈ ਪਰ ਆਪਣੀ ਨੀਂਦ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ। ਮੇਰੇ ਤਾਂ ਘਰੇ ਮੈਂ ਆਪਣੇ ਬੱਚਿਆਂ ਦਾ ਰੂਟੀਨ ਬਣਾ ਰੱਖਿਆ। ਕਿ ਬੱਚਿਆਂ ਨੂੰ ਸਹੀ ਟਾਈਮ ਤੇ ਉਠਾਉਣਾ ਹੈ, ਸਹੀ ਟਾਈਮ ਤੇ ਉਹਨੂੰ ਸਵਾਉਣਾ ਕਈ ਵਾਰੀ ਸਾਨੂੰ ਵੀ ਕਰ ਜਾਂਦੇ ਕਿ ਛੁੱਟੀਆਂ ਹੋ ਜਾਂਦੀਆਂ ਨੇ। ਉਹ ਕੀ ਕਰਦੇ ਹੈ ਆਪ ਤਾਂ ਫਿਰ ਹੁਣ ਟੀ ਵੀ ਵੇਖਦੇ ਆ। ਫੌਨ ਵੇਖਦੇ ਆ ਆ ਚੱਲ ਅਸੀਂ ਸੋ ਜਾਦੇ ਹਾਂ। ਪਰ ਉਹ ਫਿਰ ਦੇਰ ਰਾਤ ਅਂ ਦੇਰ ਤੱਕ ਉੱਠਦੇ ਨੇ। ਫ ਉੱਥੇ ਬੱਚੇ ਸਾਰਾ ਦਿਨ ਆਲ ਆਲਸੀ ਬਣੇ ਰਹਿੰਦੇ ਹੁਣ ਆਪਾਂ ਹੀ ਲੈ ਲਓ ਆਪਾਂ ਥੱਕ ਜਾਂਦੇ ਹਾਂ। ਘਰਦੇ ਕੰਮ ਕਰਕੇ, ਫੇਰ ਆਪਾਂ ਸੋਨੇ ਹਾਂ। ਆਪਾਂ ਨੂੰ ਵਧੀਆ ਨੀਂਦ ਆਉਂਦੀ ਹੈ ਇੱਕ ਰਾਮਦਾਇਕ ਨੀਂਦ ਆਉਂਦੀ ਹੈ ਜਿਹਦੇ ਚ ਆਪਾਂ ਰਾਮ ਬਹੁਤ ਅੱਛਾ ਫੀਲ ਕਰਦੇ ਹਾਂ ਪਰ ਜੇ ਉਹੀ ਜਗ੍ਹਾ ਆਪਾਂ ਵੀ ਫੋਨ ਚਲਾਉਂਦੇ ਰਹੇ ਟੀ ਵੀ ਵੇਖਦੇ ਰਹੇ ਜਿੱਥੇ ਸੀਰੀਅਲ ਲਾ ਕੇ ਬੈਠ ਜਾਓ ਬਾਰਾਂ ਵਜੇ, ਤੇ ਨਾਟਕ ਆ ਫਿਲਮ ਵੇਖਣ ਬਹਿ ਜਾਓ ਤਿੰਨ ਤਿੰਨ ਵੱਜ ਜਾਂਦੇ ਨੇ, ਆਪਾਂ ਵੀ ਆਜ ਇੱਥੇ ਸਵੇਰੇ ਉੱਠ ਕੇ ਆਪਾਂ ਨੀਂਦ ਪੂਰੀ ਥੋੜ੍ਹਾ ਹੁੰਦੀ ਆ, ਆਪਣੀ ਨੀਂਦ ਟਾਈਮ ਤਾਂ ਉਸੇ ਟਾਈਮ ਹੀ ਉੱਠਣਾ ਆਪਣਾ ਡਿਸਟਰਬ ਥੋੜਾੁੰਦਾ ਪਰ ਡਿਸਟਰਬ ਹੋਵਾਂਗੇ ਆਪਾਂ ਨੂੰ ਕੀ ਕਰਨਾ ਪੈਂਦਾ ਤੁਸੀਂ ਸੋਚੋ ਆਪਾਂ ਔਖੇ ਹੋ ਜਾਂਦੇ ਹਾਂ ਆਪਾਂ ਨੂੰ ਸਾਰੇ ਮਤਲਬ ਇੰਨਾ ਸਰੀਰ ਚ ਉਹ ਆ ਜਾਂਦਾ ਹੈ ਕਮੋ ਐ ਲੱਗਦਾ ਸਰੀਰ ਕਮਜ਼ੋਰ ਹੋ ਗਿਆ, ਆਪਣੇ ਕੋਲ
ਹਾਂਜੀ ਹਾਂਜੀ, ਬਸ ਇਹੀ ਹੈ ਨਾ ਜੀ ਹੁਣ ਤਾਂ ਮੈਂ ਵੀ ਬਸ ਧਿਆਨ ਮੈਨੂੰ ਥੋੜਾ ਜਿਹਾ ਚੋਂ ਇਹ ਦਿੱਕਤ ਆਉਣ ਲੱਗ ਗਈ ਸੀ, ਪਰ ਹੁਣ ਜਦੋਂ ਆਪਾਂ ਇਹ ਚੀਜ਼ਾਂ ਦਾ ਧਿਆਨ ਕੀਤਾ ਬੱਚਿਆਂ ਦਾ ਵੀ ਧਿਆਨ ਕੀਤਾ ਤੇ ਮੈਨੂੰ ਇ ਲੱਗਦਾ ਕਿ ਸੁਧਾਰ ਆਉਣ ਲੱਗ ਗਿਆ ਦੇ ਦੇਖੋ ਜੀ ਨੀਂਦ ਤਾਂ ਬਹੁਤ ਹੀ ਜ਼ਰੂਰੀ ਹੈ ਨੀਂਦ ਬਿਨਾਂ ਤਾਂ ਸਰੀਰ ਚੱਲਣਾ ਹੀ ਨੀ ਗਾ ਇਹ ਤਾਂ ਸਭ ਨੂੰ ਪਤਾ ਹੀ ਆ। ਨੀਂਦ ਤਾਂ ਬਸ ਮੰਨੋ ਨਾ ਕਿ ਜੇ ਸਰੀਰ ਦੇ ਵਿੱਚ ਇੱਕ ਪੈਟਰੋਲ ਦਾ ਕੰਮ ਕਰਦੀ ਕਿ ਜਿਵੇਂ ਪੈਟਰੋਲ ਪੈ ਗਿਆ ਹੁੰਦਾ ਤੇ ਫੇਰ ਮਸ਼ੀਨਰੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਾਂ ਸਭ ਨੂੰ ਵੀ ਇਹੀ ਚੀਜ਼ ਆ ਧਿਆਨ ਰੱਖਣਾ ਚਾਹੀਦਾ ਹੈ ਕਿ ਨੀਂਦ ਦਿਮਾਗੀ ਵੀ ਸੋਹਣਾ ਚਾਹੀਦਾ ਹੈ ਤੇ ਸਰੀਰਿਕ ਵੀ ਹਾਂ ਜ਼ਰੂਰੀ
ਬਿਲਕੁਲ ਜੀ, ਬਿਲਕੁਲ ਬਿਲਕੁਲ ਜੇ ਨੀਂਦ ਘਾਟ ਸ਼ੁਰੂ ਹੋ ਗਏ ਨਾ, ਤੁਹਾਡੇ ਅੰਦਰ ਕਈ ਸਿਹਤ ਦੇ ਲਈ, ਕਈ ਤਰ੍ਹਾਂ ਦੀ ਬਿਮਾਰੀਆਂ ਪੈਦਾ ਹੋ ਜਾਂਦੀਆਂ ਬਣ ਜਾਣੀਆਂ, ਨੇ ਜਿੱਥੇ ਤੁਸੀਂ ਆਪਦੇ ਸਰੀਰ ਨੂੰ ਫਿਰ ਤੁਸੀਂ ਢਾਲ ਨੀ ਸਕ ਆਪਣਾ ਫਿਰ ਤੁਹਾਨੂੰ ਨੀਂਦ ਆਣੀ ਨੀ, ਉਹ ਬਦੋ ਬਧਦੀ ਕਹਿੰਦੇ ਕਿ ਉਹ ਆਪੇ ਨੀਂਦ ਬੰਦ ਹੋ ਜਾਣੀ ਆਣੀ ਫਿਰ ਤੁਸੀਂ ਤਰਸੋਗੇ, ਕਿ ਨੀਂਦ ਕਿਉਂ ਖਰਾਬ ਕੀਤੀ ਮੈਂਦੀਆਦਾ ਕਿਉਂ ਟਾਈਮ ਉਹ ਖਰਾਬ ਕਰਤਾ ਟਾਈਮ ਕਦੀ ਨਾ ਖਰਾਬ ਕਰੋ, ਇਸ ਲਈ ਤੇ ਇਹਨੂੰ ਇਹਨੂੰ ਸਾਰੀਆਂ ਚੀਜ਼ਾਂ ਨੂੰ ਕਹਿੰਦੇ ਸਾਨੂੰ ਰੋਜ਼ਾਨਾ ਪੂਰੀ ਆਰਾਮਦਾਇਕ ਨੀਂਦ ਲੈਣੀ ਬਹੁਤ ਜ਼ਰੂਰੀ, ਆਰਾਮ ਮਿਲਦਾ ਹੈ ਆਪਾਂ ਨੂੰ ਰੈਸਟ ਮਿਲਦਾ ਜਿੱਥੋਂ ਉਹ ਚੀਜ਼ ਪੂਰੀ ਕਰਨੀ ਜ਼ਰੂਰੀ ਆ ਚਲੋ ਤੁਹਾਡੇ ਨਾਲ ਗੱਲ ਕਰਕੇ ਹਾਂਜੀ, ਜੀ ਜੀ ਜ਼ਰੂਰ, ਸਤਿ ਸ਼੍ਰੀ ਅਕਾਲ ਜੀ